ਹੈਲੋ ਹਾਂਜੀ ਹਾਂ ਸਤਿ ਸ਼੍ਰੀ ਅਕਾਲ ਮੈਮ ਹੋਰ ਕਿਵੇਂ ਓ
ਵਧੀਆ ਵਧੀਆ ਮੈਮ ਤੁਸੀਂ ਦੱਸੋ
ਹਾਂਜੀ ਹਾਂ ਮੈਂ ਵੀ ਵਧੀਆ ਹੁਣ ਆ ਰਹੀ ਆ ਆਵਾਜ਼ ਮੈਮ
ਹਾਂਜੀ ਹਾਂਜੀ ਹੁਣ ਆ ਰਹੀ ਐ ਪਤਾ ਨਹੀਂ ਤੁਹਾਡੀ ਆਵਾਜ਼ ਨੂੰ ਕੀ ਹੋ ਗਿਆ ਸੀਗਾ ਆਵਾਜ਼ ਹੀ ਨਹੀਂ ਸੀ ਆ ਰਹੀ
ਮੈਂ ਨਾ ਮੈਨੂੰ ਲੱਗਦਾ ਮੈਂ ਉਹ ਦਰਵਾਜ਼ਾ ਲਾਤਾ ਸੀ ਉਹ ਸੀਟੀਆਂ ਵੱਜ ਰਹੀਆਂ ਸੀ ਨਾ ਮੈਨੂੰ ਐ ਸੀਗਾ ਵੀ ਉਹ ਨੋਇਸ ਨਾ ਹੋਵੇ ਤਾਂ ਮੈਨੂੰ ਲੱਗਦਾ ਹੋ ਗਿਆ
ਠੀਕ ਐ ਠੀਕ ਐ
ਹਾਂਜੀ ਹਾਂ ਮੈਨੂੰ ਲੱਗਦਾ ਸ਼ਾਇਦ ਉਦੋਂ ਤੱਕ
ਇਸ ਨਾਲ ਵੀ ਆਪਣੀ ਕੋਲ ਜਿਹੜੀ ਰਿਜੈਕਟ ਹੋ ਜਾਂਦੀ ਐ ਨਾ
ਜੀ ਹਾਂ ਮੈਂ ਤਾਂ ਹੀ ਦਰਵਾਜ਼ਾ ਜਿਹੜਾ ਲਾ ਲਿਆ ਸੀਗਾ ਮੈਂ ਕਿਹਾ ਉਹ ਅ ਵੱਜਦੀ ਏ
ਠੀਕ ਐ ਕੁੱਕਰ ਦੇ ਵਿੱਚ ਬਣਾਉਂਦੇ ਹੋ ਤੁਸੀਂ ਚਾਵਲ
ਹਾਂ ਹਾਂਜੀ ਮੈਂ ਹਜੇ ਰਾਜਮਾਂ ਬਣਾਉਂਦੇ ਸੀਗੇ ਹਾਂਜੀ ਹ ਚਾਵਲ ਤਾਂ ਵੈਸੇ ਕਈ ਵਾਰ ਕੁੱਕਰ ਚ ਵੀ ਬਣਾ ਲਈਦੇ ਨੇ ਕਈ ਵਾਰ ਓਦਾਂ ਵੀ ਬਣਾ ਲਈਦੇ ਨੇ ਮੰਮਾ ਉਹ ਕੜਾਹੀ ਵਗੈਰਾ ਚ
ਠੀਕ ਐ ਠੀਕ ਐ
ਹਾਂਜੀ ਹਾਂ
ਚਲੋ ਵਧੀਆ ਅਸੀਂ ਅੱਜ ਸਬਜ਼ੀ ਬਣਾਈ ਆ ਚੌਲਿਆਂ ਦੀ ਆਲੂ ਚੌਲੇ
ਅੱਛਾ ਅੱਛਾ ਠੀਕ ਐ ਠੀਕ ਐ
ਹਾਂਜੀ ਚੌ
ਉਹ ਜਿਹੜੀ ਲੰਬੀਆਂ ਹਾਂ ਹਾਂਜੀ ਹਾਂ ਫਲੀਆਂ ਉਹ ਮੇਰੇ ਭਾਬੀ ਵੀ ਚੌਲ ਈ ਕਹਿੰਦੇ ਸਾਨੂੰ ਨਾ ਪਤਾ ਨੀ ਲੱਗਿਆ ਉਹਨਾਂ ਦੀ ਨਾ ਇਹ ਫੇਵਰੇਟ ਆ ਸਬਜ਼ੀ
ਠੀਕ ਐ
ਤੇ ਉਹਨਾਂ ਦਾ ਮਤਲਬ ਆ ਫਰਵਰੀ ਚ ਵਿਆਹ ਹੋਇਆ ਮੇਰੇ ਬ੍ਰਦਰ ਦਾ ਤੇ ਉਹਨਾਂ ਨੂੰ ਪਸੰਦ ਹਾਂ ਤੇ ਉਹਨਾਂ ਨੂੰ ਨਾ ਵਧੀਆ ਲੱਗਦੀ ਐ ਚੌਲੇ ਉਹ ਚੌਲੇ ਫਲੀਆਂ ਹਨਾ ਤੇ ਉਹ ਕਹਿੰਦੇ ਵੀ ਚੌਲੇ ਵਧੀਆ ਲੱਗਦੇ ਨੇ ਮੰਮੀ ਕਹਿੰਦੇ ਵੀ ਉਹ ਕੀ ਹੁੰਦੇ ਆ ਚੌਲੇ ਹਨਾ ਚੌਲੇ ਤੇ ਜਦ ਉਹਨਾਂ ਉਹ ਫੇਰ ਉੱਥੇ ਗਏ ਸੀ ਆਪਣੇ ਪਿੰਡ ਮਤਲਬ ਉਹ ਉਹ ਗਏ ਆ ਮੇਰੇ ਬ੍ਰਦਰ ਨਾਲ ਉਹਨਾਂ ਨੂੰ ਮਿਲੇ ਨੀ ਗ ਆ ਕਿਤੇ ਵੀ ਹਨਾ ਸਾਡੇ ਸ਼ਹਿਰ ਕੋਲ ਅਮਲਗ ਲੈਣ ਉਹ ਤੇ ਉਹਨਾਂ ਨੂੰ ਕਿਤੇ ਮਿਲੀ ਨੀ ਫੇਰ ਉਹ ਆਪਣੇ ਨਾ ਪੇਕੇ ਗਏ ਜਦੋਂ ਰਹਿਣ ਫੇਰ ਉਹ ਲੈ ਕੇ ਆਏ ਅੱਛਾ ਮੰਮੀ ਕਹਿੰਦੀ ਆਹ ਹੁੰਦੀ ਏ ਤਾਂ ਫਲੀਆਂ ਸੀ ਇਹਨੂੰ ਫਲੀਆਂ ਕਹਿੰਦੇ ਆ
ਅੱਛਾ ਤੂਸੀ ਫਲੀਆਂ ਕੈਂਦੇ ਓ, ਤੂਸੀ ਬਨਾਂਦੇ ਓ ਫੇਰ ਓਨਾਂ ਨੂੰ ਹੁਨ
ਹਾਂਜੀ ਹਾਂ ਬਣਾਨੇ ਆਂ, ਉਰੇ ਨਾ ਸਾਡੇ ਇੱਦਰ ਏਰੀਏ ਚ ਘਾੱਟ ਮਿਲਦੀਆਂ ਨੇ।
ਤੂਸੀ ਕਿੱਥੇ ਰੈਂਦੇ ਓ?
ਅਸੀ ਏਦੱਰ ਖੰਨੇ ਆਲੀ ਸਾਈਡ।
ਠੀਕ ਐ, ਠੀਕ ਐ, ਨਈ ਤੇ ਹਰੇਕ ਇੱਕ ਸਬ ਸਬਜੀ ਜੇੜੀ ਹੈਗੀ ਆ, ਹੁਨ ਤਾਂ ਸਾਰੀ ਮਾਰਕੀਟ ਦੇ ਵਿੱਚ ਹੈਗੀ ਐ, ਚਾਏ ਗਰਮੀ ਆਲੀ ਸਬਜੀ ਲਾ ਲੋ, ਚਾਏ
ਸਰਦੀਆਂ, ਹਾਂਜੀ ਹਾਂ। ਹਾਂਜੀ ਹਾਂ, ਓ ਮਲਬ ਜਿਵੇਂ ਪਤਾ ਈ ਨਈ ਵੀ ਘਾੱਟ ਈ ਮਲਬ ਏੱਦਰ ਵਿਕਦੀ ਵੀ ਘਾੱਟ ਈ ਆ। ਤੇ ਹੈ ਘਾੱਟ ਹੁੰਦੀ ਆ ਮਲਬ ਪਰ ਮੇਰੇ ਤਾਏਆ ਜੀ ਨੇ, ਓ ਮਲਬ ਫੌਜੀ ਨੇ ਨਾ, ਓਨਾਂ ਨੂੰ ਅ ਕੋਈ ਸ਼ੌਂਕ ਆ ਸਬਜੀਆਂ ਵਗੈਰਾ ਲੋਨ ਦਾ, ਓ ਲਾ ਲੈਂਦੇ ਨੇ, ਹੁਨ ਓਨਾਂ ਨੇ ਲਾਏਆ ਹੋਏਆ।
ਠੀਕ ਐ, ਠੀਕ ਐ ਤੇ ਫੇਰ ਤੂਸੀ ਜੇੜੀਆਂ ਇੱਕ ਤੇ ਹੋ ਗੀਆਂ ਚਲੋ ਅਪਣੀ ਚੌਲੇ ਫਲੀਆਂ ਹੋ ਗੀਆਂ, ਤੂਸੀ ਓਨਾਂ ਨੂੰ ਫਲੀਆਂ ਕੈਨੇ ਓ, ਤੇ ਜੇੜੀਆਂ ਗਵਾਰੇ ਦੀਆਂ ਫਲੀਆਂ ਹੁੰਦੀਆਂ ਨੇ ਫੇਰ ਤੂਸੀ ਓਨਾਂ ਨੂੰ ਕੀ ਕੈਂਦੇ ਓ?
ਓਨਾਂ ਨੂੰ ਪਤਾ ਨੀ ਮੈਨੂੰ ਤਾਂ, ਹੁਣ ਬਾ, ਮੈਨ ਤਾਂ ਫਲੀਆਂ ਈ ਪਤਾ ਨੇ ਬਾੱਸ।
ਇੱਕ ਗਵਾ ਇੱਕ ਤੇ ਹੁੰਦੀਆਂ ਨੇ ਲੰਮੀਆਂ-ਲੰਮੀਆਂ। ਓ ਤੇ ਹੁੰਦੀਆਂ ਨੇ ਚੌਲੇ ਫਲੀਆਂ, ਇੱਕ ਮੀਡੀਅਮ ਸਾਈਜ਼ ਹੁੰਦੈ ਮ ਮਤਲਬ ਨਾ ਜਾਦਾ ਛੋਟੀਆਂ ਹੁੰਦੀਆਂ ਨੇ, ਨਾ ਵੱਡੀਆਂ ਹੁੰਦੀਆਂ ਨੇ, ਵਿਚਕਾਰਲਾ ਜਾਂ ਮੇਲ ਹੁੰਦੈ, ਓਨਾਂ ਨੂੰ ਕੈਂਦੇ ਨੇ ਗਵਾਰੇ ਦੀਆਂ ਫਲੀਆਂ।
ਅੱਛਾ-ਅੱਛਾ। ਪਰ ਅਸੀ ਤਾਂ ਮੈਂ ਤਾ, ਮੈਨੂੰ ਤਾਂ ਇੰਨਾ ਜਾਦਾ ਪਤਾ ਨੀ, ਮੈਂ ਤਾਂ ਸਬ ਨੂੰ ਈ ਫਲੀਆਂ ਕੈਅ ਦੇਨੀ ਆਂ।
ਅੱਛਾ।
ਹਾਂਜੀ ਹਾਂ, ਓਦੇ ਵਿੱਚ ਬੀਜ ਨਿਕਲਦੇ ਨੇ ਜੇੜੇ ਗਵਾਰੇ ਫਲੀਏ ਕੈਨੇ ਓ ਤੂਸੀ?
ਕੱਲੀ ਜਿੱਦਾਂ ਆਪਣੀਆਂ ਚੌਲੇ ਦੀਆਂ ਫਲੀਆਂ ਹੁੰਦੀਆਂ ਨੇ ਉੱਦਾਂ ਈ ਹੁੰਦੀਆਂ ਨੇ, ਬਾੱਸ ਥੋੜਾ ਟੇਸਟ ਦਾ ਫ਼ਰਕ ਹੁੰਦਾ ਹੈਗਾ।
ਅੱਛਾ।
ਚੱਲ ਤਾਨੂੰ ਨਈ ਪਤਾ ਹੋਏਗਾ। ਹੈਲੋ। ਹੈਲੋ। ਹੈਲੋ। ਹੈਲੋ, ਤੂਆਡੀ ਆਵਾਜ ਨੀ ਆ ਰੀ ਹੈਗੀ। ਹੈਲੋ।